ਹੈ
ਹੈਲੋ!
ਹਾਂਜੀ, ਕਿਵੇਂ ਹੋ ਵਧੀਆ?
ਹਾਂਜੀ, ਵਦੀਆ ਵਦੀਆ, ਤੁਸੀਂ ਸੁਣਾਓ?
ਹਾਂਜੀ, ਠੀਕ ਸੀ ਤੇ ਰੈਸਿਪੀ ਵਗੈਰਾ, ਦੱਸ ਦੋ ਕੋਈ। ਮੈਂਗੋ, ਅ ਜਿਵੇਂ ਮੈਂਗੋ ਫਰੂਟ ਹੋ ਗਿਆ ਹੈਨਾ। ਇਦੇ ਰਿਲੇਟਿਡ, ਕੋਈ ਸ਼ੇਕ ਵਗੈਰਾ ਬਣਾ ਸਕੀਏ, ਯਾ ਫੇਰ ਇਨੂੰ ਇਹਦੇ ਰਿਲੇਟਿਡ ਕਰਕੇ, ਕੋਈ ਮਸਾਲਾ ਵਗੈਰਾ, ਕੋਈ ਏਦਾਂ ਦੀ ਰੈਸਿਪੀ ਪੀ, ਹੈ ਕੋਈ ਦਿ ਅ ਮਾਈਂਡ 'ਚ ਇਸ ਟਾਈਮ?
ਹਾਂਜੀ-ਹਾਂਜੀ, ਕੋਈ ਨੀ ਰੈਸਪੀ ਤਾਂ ਤੁਸੀਂ ਜਿਹੜੀ ਮਰਜ਼ੀ ਪੁੱਛ ਲੋ। ਪਹਿਲਾਂ ਮਤਲਬ
ਹਾਂ-ਹਾਂ, ਦੱਸੋ? ਤੁਸੀਂ ਮੈਂਗੋ ਦੀ ਦੱਸ ਸਕਦੇ ਓ, ਬਾਕੀ ਅ ਇਸ ਟਾਈਮ ਮੇਰੇ ਕੋਲ ਜੋ ਅਵੇਲੇਬਲ ਫਰੂਟਸ ਨੇ ਅ ਅ ਮੈਂਗੋ ਐ, ਵੋਟਰਮੈਲਨ ਐ ਹਾਂ, ਤੇ ਨਿੰਬੂ ਵਗੈਰਾ ਆ ਗਿਆ।
ਠੀਕ ਐ ਮਤਲਬ ਅਗਰ ਤਾਂ, ਹਾਂਜੀ ਅਗਰ ਤਾਂ ਮਤਲਬ ਤੁਸੀਂ ਸ਼ੇਕ ਵਗੈਰਾ ਬਣਾਣੈ, ਫਿਰ ਤਾਂ ਤੁਸੀਂ ਕੱਲੇ ਮੈਂਗੋ ਦਾ ਬਣਾ ਸਕਦੇ ਓ।
ਹਾਂ, ਸ਼ੇਕ ਤਾਂ ਠੀਕ ਐ।
ਅਗਰ ਤੁਹਾਨੂੰ ਮਤਲਬ ਫਰੂਟ ਚਾਟ ਵਗੈਰਾ ਬਣਾਉਣਾ, ਫੇਰ ਤੁਸੀਂ ਫਰੂਟਸ ਨੂੰ ਮਤਲਬ ਚੌਪ ਕਾਰਕੇ, ਚੰਗੀ ਤਰ੍ਹਾਂ ਉਤੇ, ਅਗਰ ਤੁਹਾਡੇ ਕੋਲ ਲੈਮਨ ਹੈਗਾ, ਤੁਸੀਂ ਲੈਮਨ ਵੀ ਉੱਪਰ ਨੂੰ ਮਤਲਬ ਛਿੜਕ ਸਕਦੇ ਹੋ ਉਦੇ। ਟੇਸਟ ਬਾਣ ਜਾਂਦਾ ਦੇ ਨਾਲ ਵੀ, ਤੇ ਕਈ ਨਾ ਮਤਲਬ ਚੀਆ ਸੀਡਸ ਵੀ ਹੁੰਦੇ ਨੇ ਨਾ, ਉ ਵੀ ਲਾਈਕ ਪਾ ਲੈਂਦੇ ਨੇ, ਆਪਣੇ ਫਰੂਟਸ ਦੇ ਵਿੱਚ। ਉਵੀ ਬੈਸਟ ਰਹਿੰਦੇ ਨੇ ਆਪਣੇ ਲਈ, ਚੀਆ ਸੀਡਸ।
ਹਾਂਜੀ, ਉਹ ਤਾਂ ਹੈ ਤੇ ਬਾਕੀ ਸ਼ੇਅਰ ਸੀਡਸ ਹੈਗੇ ਨੇ, ਇੱਕ ਫਲੈਕਸ ਸੀਡ, ਕੰਜਮਪਸ਼ਨ ਦੇ ਲਈ ਵਧੀਆ ਨੇ ਉਹ ਮਤਲਬ ਕੈਦੇ ਨੇ
ਹਾਂਜੀ-ਹਾਂਜੀ, ਹਾਂਜੀ ਉ ਵਧੀਆ ਹੁੰਦੇ ਨੇ ਤੁਸੀਂ ਤੁਸੀਂ ਉਹ ਵੀ ਲੈ ਸਕਦੇ ਹੋ, ਚੀਆ ਸੀਡਸ ਹੋ ਗਏ ਤੇ ਲਾਈਕ ਜਿਵੇਂ, ਆਪਣਾ ਹੋਰ ਹੋ ਗਿਆ ਕੁਛ ਐਵੇਂ ਦੇ, ਕਿਉਂਕਿ ਫਰੂਟ ਦੇ ਨਾਲ ਹਰ ਇੱਕ ਚੀਜ਼ ਨਾ ਬੈਸਟ ਰੈਂਦੀ ੲੈ।
ਅ ਫਰੂਟਸ ਦੇ ਨਾਲ, ਮੈਂ ਸੋਚਿਆ ਕੇ ਵੀ ਅ ਚਿਲੀ ਵਗੈਰਾ, ਰੈੱਡ ਚਿਲੀ ਪਾਊਡਰ, ਜੋ ਮਸਾਲਾ ਅਹ ਯੂਜ ਹੁੰਦਾ, ਉਹ ਤਾਂ ਮੈਂ ਰੈਹਣ ਦੇ ਵਾਂ, ਤੇ ਮੈਂ ਨਾ ਏਦੇ 'ਤੇ ਬਲੈਕ ਪੈਪਰ, ਸਮਥਿੰਗ ਯੂਜ ਕਰਾਂ।
ਮੈਂ ਤੁਵਾਨੂੰ ਇੱਕ ਇੱਕ ਦੱਸਾਂ, ਤੁਸੀਂ ਨਾ ਜਿਹੜਾ ਆਪਣਾ ਮਤਲਬ, ਕਾਲਾ ਨਮਕ ਹੁੰਦਾ ਨਾ ਉ ਲੈ ਲੇਓ। ਤੇ, ਇੱਕ ਆਪਣੀਆਂ ਜੇੜੀਆਂ ਕਾਲੀਆਂ ਮਿਰਚਾਂ ਹੁੰਦੀਆਂ ਨੇ ਉਹ, ਤੇ ਇੱਕ ਭੁੰਨਿਆ ਹੋਇਆ ਜੀਰਾ।
ਠੀਕ।
ਏਹਨਾਂ ਤਿੰਨਾਂ ਦਾ ਨਾ, ਹਾਂਜੀ ਏ ਤਿੰਨਾਂ ਦਾ ਮਤਲਬ ਪੇ ਮਤਲਬ, ਜਿਵੇਂ ਜੀਰਾ ਹੁੰਦਾ ਉਹਨੂੰ ਥੋੜਾ ਮਤਲਬ ਭੁੰਨ ਕੇ, ਉਦਾ ਪੇਸਟ ਬਣਾ ਲੇਓ। ਕਾਲੀਆਂ ਮਿਰਚਾਂ ਪੀਸੀਆਂ ਹੋਈਆਂ, ਇਹ ਸਭ ਦਾ ਤਿੰਨੋ ਦਾ ਪੇਸਟ ਬਣਾਲੋ। ਚਾਹੇ ਤੁਸੀਂ ਇਹਨਾਂ ਨੂੰ ਫਰੂਟ ਹਾਂਜੀ, ਚਾਹੇ ਫਰੂਟ' ਤੇ ਲਗਾ ਕੇ ਖਾਓ, ਚਾਹੇ ਸੈਲਡ 'ਚ, ਬੋਤ ਟੇਸਟੀ ਲੱਗਦਾ।
ਤੇ ਸਿੰਦਾ ਨਮਕ ਤੁਸੀਂ ਕੈਰਹੇ ਹੋ, ਕਾਲਾ ਨਮਕ, ਕੇਹੜਾ ਕੈਰਹੇ ਹੋ?
ਨਈ -ਨਈ, ਜੇਹੜਾ ਆਪਣਾ ਨਈ- ਨਈ, ਕਾਲਾ ਨਮਕ ਹੁੰਦਾ ਜਿਹੜਾ ਆਪਣਾ, ਸੈਂਦਾ ਲਾਗ ਹੁੰਦਾ। ਕਾਲਾ ਹਾਂਜੀ, ਬਲੈਕ ਸਾਲਟ ਹੁੰਦਾ ਜੇਹੜਾ ਆਪਣਾ। ਹਾਂਜੀ, ਏ ਮਤ ਏ ਤਿੰਨੋ ਦਾ ਅਗਰ, ਤੁਸੀਂ ਮਤਲਬ ਪਾਊਡਰ ਬਣਾ ਕੇ ਨਾ, ਬੜਾ ਟੇਸਟੀ ਲੱਗਦਾ ਏਹ। ਇੱਕ ਵਾਰ ਟਰਾਈ ਜ਼ਰੂਰ ਕਰਿਓ, ਹਾਂਜੀ।
ਹਾਂ ਠੀਕ ਹੈ, ਤੇ ਫਰੂਟ ਸੈਲਡ ਸਈ ਟਰਾਈ ਕਾਰ ਲਾਗੇ। ਬਾਕੀ ਕੋਈ ਬ੍ਰੇਕਫਾਸਟ ਅਜੇ ਜਿਵੇਂ ਕਾਲ ਮੈਂ ਸੋਚ ਰੀਆ, ਅਹ ਕੋਈ ਵੀ ਅੰਡ ਰਿਲੇਟਡ ਕੋਈ ਚੀਜ਼ ਬਨਾਵਾਂ ਜਿਦੇ ਨਾਲ ਕੁਛ ਹੈਲਦੀ ਵਗੈਰਾ ਹੋਵੇ?
ਅ, ਚਲੋ
ਵੈਸੇ ਤਾਂ ਮੈਂ ਵੈਜੀਟੇਰੀਅਨ, ਮੈਂਨੇ ਕਦੇ ਕੁਛ ਬਨਾਏਆ ਨੀਂ, ਬਟ ਮੈਂ ਤੁਆਨੂੰ ਚੀਲਾ ਪ੍ਰੈਫਰ ਕਰ ਸਕਦੀ ਆਂ ਤੁਸੀ ਬੇਸਨ ਦਾ ਚੀਲਾ ਖਾ ਸਕਦੇਂ ਓ।
ਹਾਂ, ਬੇਸਨ ਦਾ ਚੀਲਾ ਠੀਕ ਐ। ਤੇ ਬੇਸਨ ਦਾ ਚੀਲਾ ਤਾਂ ਆਏ ਥਿੰਕ, ਕੱਲੇ ਬੇਸਨ ਨਾਲ ਹੀ ਬਨ ਜੂਗਾ। ਐਗ ਤਾਂ ਚਲੋ, ਮੈਂ ਰੈਹਨ ਈ ਦੇਨੀ ਆਂ। ਓ ਤਾਂ ਮੈਂ ਵੀ ਵੈਜੀਟੇਰੀਅਨ ਆਂ, ਕਿਉਂ ਟਰਾਏ ਕਰਨਾ, ਮੈ ਸੋਚ ਰੀ ਥੀ ਕਿ ਅ, ਵਦੀਆ ਹੁੰਦਾ ਬੋਡੀ ਲਈ, ਕੈਂਦੇ ਨੇ ਹਾਂ।
ਹਾਂਜੀ, ਓ ਤਾਂ ਵੈਸੇ ਵਧੀਆ ਈ ਆ, ਮਤਬ ਕਈ ਖਾ ਮਤਬ ਪ੍ਰੈਫਰ ਤਾਂ ਈ ਕਰਦੇ ਨੇ ਕਿਉਂਕਿ ਬੈਸਟ, ਬਟ ਅਪਨਾ ਏਹ ਹੁੰਦਾ ਕਿ, ਆਪਾਂ ਨਈ ਕਈ ਵਾਰ ਖਾਂਦੇ ਕਿ ਹਾਂ ਆਪਾਂ ਨੂੰ ਨਈ ਸੂਟ ਕਰਦਾ।
ਸਈ ਕੇਆ, ਮੈਨੂੰ ਵੈਸੇ ਮੈਂ ਪੈਲਾਂ ਟਰਾਈ ਕੀ ਤਾ ਬੌਤ ਵਾਰੀ, ਬਟ ਨਾ ਮੈਨੂੰ ਸੂਟ ਨੀਂ ਕਰਦਾ, ਸੋ ਮੈਂ ਟਰਾਈ ਨੀ ਕੀਤਾ। ਬਟ ਮੈਂ ਸੋਚ ਰੀ ਆਂ, ਕਿ ਮੈਂ ਕੱਲ ਨੂੰ ਟਰਾਈ ਕਰਾਂ। ਬਾਕੀ ਓਦੇ ਵਿੱਚ ਕੀ-ਕੀ ਚੀਜ਼ਾਂ ਐਡ ਕਰ ਸਕਦੇ ਆਂ ਬ੍ਰੇਕਫਾਸਟ ਦੇ ਵਿੱਚ ਜਿਵੇਂ ਕਿ ਆਪਾਂ ਕੇਹ ਸਕਦੇ ਆਂ, ਸਪਰਾਊਟਸ ਵਗੈਰਾ ਬੌਤ ਖਾਂਦੇ ਨੇ ਲੋਕ।
ਜੀ, ਬੇਸਨ ਦਾ ਚੀਲਾ ਹੋ ਗੇਆ, ਤੇ ਮਤਲਬ ਇੱਕ ਜੇਹੜੀ ਅਪਨੀ ਅ ਪੀਲੀ ਦਾਲ ਹੁੰਦੀ ਐ ਨਾ ਛੋਲੇਆਂ ਆਲੀ ਓਦੇ ਵੀ, ਹਾਂਜੀ। ਓਨੂੰ ਮਤਬ ਤੁਸੀ ਅਗਰ ਸਾਰੀ ਰਾਤ ਭੇਕੇ ਰੱਖੋ ਤੇ, ਸਵੇਰੇ ਓਨੂੰ ਗ੍ਰੈਂਈਡ ਕਰਕੇ ਮਸਾਲੇ ਵਗੈਰਾ ਪਾਓ ਤੇ, ਓਦੇ ਵੀ ਚੀਲੇ ਬਨ ਜਾਂਦੇ ਨੇ।
ਓਦੇ ਵੀ ਚੀਲੇ ਬਨ ਜਾਂਦੇ ਨੇ, ਠੀਕ ਐ। ਤੇ ਓ ਵੇਸਨ ਦੇ ਵਿੱਚ ਮਿਕਸ ਕਰਕੇ ਬਨਾਓਣਾ ਆ, ਯਾ ਫਿਰ ਐਂਵੀ ਬਨਾ ਸਕਦੇ ਆਂ?
ਨੀਂ ਨੀਂ, ਅਗਰ ਤੁਸੀ ਬੇਸਨ ਦਾ ਬਨਾਣਾ ਤਾਂ ਓ 'ਚ ਥੋੜੀ ਬੌਤ ਵੈਜੇਸ ਜਿਵੇਂ ਹੈਨਾ ਟਮਾਟਰ, ਪੇਆਜ ਵਗੈਰਾ ਹੋ ਗੇਆ ਤੁਆਡੇ ਕੋਲ ਘੀਆ ਵਗੈਰਾ ਓਨੂੰ ਮਤਲਬ ਕੱਦੂਕਸ ਕਰਕੇ ਪਾ ਲੋ। ਤੇ, ਬੇਸੇਕ ਜੇ ਮਸਾਲੇ ਪਾ ਕੇ ਓ, ਓ ਓਵੇਂ ਵੀ ਬਨ ਜਾਂਦੈ।
ਠੀਕ ਐ ਜੀ- ਠੀਕ ਐ, ਤੇ ਇਸ ਤੋਂ ਹੂੰ-ਹੂੰ।
ਹਾਂ, ਅਗਰ ਤੁਸੀ ਦਾਲ ਵਾਲਾ ਮਤਬ ਬਨਾਣਾ ਓ ਐਂ ਈ ਬਨ ਜੂਗਾ ਵੀ ਮਸਾਲੇ ਵਗੈਰਾ ਪਾ ਲੇ ਤੇ ਵੈਜੇਸ ਪਾ ਕੇ।
ਠੀਕ ਐ ਜੀ। ਤੇ ਮਤਲਬ ਕਿਵੇਂ ਅ ਕੋਈ ਰਾਏਤਾ ਦੇ ਵਿੱਚ ਕੋਈ ਸਪੈਸ਼ੈਲਟੀ ਜਿਦੇ ਕਰ ਸਕਦੇ ਆਂ, ਰਾਏਤਾ ਕਿਵੇਂ ਓਦੇ ਚੀਜ਼ਾਂ ਪਾ ਸਕਦੇ
ਹਾਂਜੀ -ਹਾਂਜੀ, ਰਾਏਤੇ 'ਚ ਤਾਂ ਵੈਸੇ ਅਸੀ ਖੀਰੇ ਆਲਾ ਵੀ ਬਨਾ ਲੈਂਨੇ ਆਂ। ਕਿ, ਜਿਵੇਂ ਜੀਰਾ ਵਗੈਰਾ ਭੁੰਨੇਆ ਹੋਏਆ ਪਾ ਕੇ ਵਿੱਚ ਮਸਾਲੇ ਪਾ ਕੇ ਤੇ ਅ, ਘੀਆ ਜੇੜਾ ਆਪਨਾ ਖੀਰਾ ਹੁੰਦਾ ਏਨਾਂ ਨੂੰ ਵੀ ਪਾ ਲੈਂਨੇ ਆਂ ਆਪਾਂ
ਠੀਕ ਐ।
ਹਾਂਜੀ, ਏ ਵਦੀਆ ਰੈੰਦਾ ਨਾਲੇ। ਤੁਸੀਂ ਮਤਲਬ, ਕਿਵੇਂ ਮਤਲਬ ਕਿਵੇਂ ਰਾਏਤਾ ਬਨਾਂਨੇ ਓ?
ਅਸੀਂ ਜੀ, ਰਾਏ ਤਾ ਇੱਕ ਤਾਂ ਅਸੀਂ, ਆਪਾਂ ਕੇਹ ਸਕਦੇ ਆਂ ਕਿ, ਯੈਲੋ ਕਲਰ ਦੇ ਓ ਹੁੰਦੇ ਨੇ ਨਾ ਕ, ਬੂੰਦੀ ਹੋਂਦੀ ਐ। ਬੂੰਦੀ ਮਿਕਸ ਕਰਕੇ ਪੈਲਾਂ ਓਨੂੰ ਫੇਂਟ ਕੇ ਪ੍ਰੋਪਰ ਦਹੀਂ ਨੂੰ ਓਦੇ ਵਿੱਚ ਅਹ ਫਿਰ ਬੂੰਦੀ ਪਾ ਕੇ, ਓਸ ਤੋਂ ਬਾਦ ਕਾਲਾ ਨਮਕ ਪਾ ਕੇ
ਹਾਂਜੀ।
ਬਸ ਫਿਰ ਉਹ ਤਿਆਰ ਹੋ ਜਾਂਦਾ ਹੈ। ਕਦੇ ਕਦੇ ਐਦਾਂ ਵੀ ਹੁੰਦਾ ਹੈ, ਕਿ ਮੈਂ ਜੋ ਖੀਰਾ ਉਹਨੂੰ ਅਹ ਕੱਟ ਕੇ ਵਿੱਚ ਦਹੀਂ ਦੇ ਮਿਕਸ ਕਰ ਕੇ ਪ੍ਰੋਪਰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਫੇਰ ਮੈਂ ਖਾ ਲੈਂਦੀ ਹਾਂ ਉਹ ਇੱਕ ਪ੍ਰੋਪਰ ਮੀਲ ਹੋ ਜਾਂਦੀ ਹੈ। ਤੇ ਫੇਰ ਬਾਰ ਬਾਰ ਨਾ ਕਰੇਵਿੰਗਸ ਵੀ ਨਹੀਂ ਹੁੰਦੀਆਂ ਕਿਸੇ ਚੀਜ਼ ਦੀਆਂ
ਠੀਕ ਹੈ, ਠੀਕ ਹੈ, ਹਾਂਜੀ ਮਤਲਬ ਕਈ ਨਾ ਘੀਆ ਵਗੈਰਾ ਵੀ ਪਾ ਲੈਂਦੇ ਨੇ ਹਾਂਜੀ
ਹਾਂ ਬਟ ਅਸੀਂ ਖੀਰਾ ਜ਼ਿਆਦਾ ਮਤਲਬ ਘੀਆ ਤੁਸੀਂ ਇਹਨੂੰ ਕਹਿ ਰਹੇ ਹੋ ਕੱਦੂ ਨੂੰ ਕਹਿ ਰਹੇ ਹੋ ਨਾ ਠੀਕ ਹੈ ਉਹ ਤਾਂ ਅਸੀਂ ਸਬਜ਼ੀ ਖਾ ਲੈਂਦੇ ਹਾਂ ਉਹਦੀ ਠੰਡਾ ਹੁੰਦਾ
ਹਾਂਜੀ ਮਤਲਬ ਕੱਦੂ ਜੇਹੜਾ ਹੁੰਦਾ ਉਹ ਗੋਲ ਹੁੰਦਾ ਤੇ ਜਿਹੜਾ ਘੀਆ ਹੁੰਦਾ ਉਹ ਲੰਬਾ ਹੁੰਦਾ
ਅੱਛਾ ਇੱਕ ਲੋਕੀ ਵੀ ਹੁੰਦੀ ਹੈ ਜੀ ਲੌਕੀ ਦੀ ਸਬਜ਼ੀ ਵੀ ਹੁੰਦੀ ਜੀ ਇੱਕ
ਹਾਂਜੀ- ਹਾਂਜੀ ਇਹ ਘੀਏ ਨੂੰ ਹੀ ਕਹਿੰਦੇ ਨੇ ਬਟ ਇਹ ਹੈ ਕਿ ਹਰ ਮਤਲਬ ਹਰ ਕਿਤੇ ਅਲੱਗ -ਅਲੱਗ ਤਰੀਕੇ ਤਰੀਕੇ ਨਾਲ ਬੁਲਾਇਆ ਜਾਂਦਾ ਇਹਨੂੰ ਕਿ ਕੋਈ ਘੀਆ ਕਹਿੰਦਾ ਕੋਈ ਲੌਕੀ ਕੋਈ ਕੱਦੂ
ਠੀਕ ਹੈ ਜੀ ਠੀਕ ਹੈ ਪਿੰਡ ਵਾਲੇ ਏਰੀਏ 'ਚ ਤਾਂ ਕਦੁੂ ਹੀ ਬੋਲਦੇ ਨੇ ਜੀ
ਹਾਂਜੀ -ਹਾਂਜੀ ਇਹ ਤੇ ਹੈ ਹੀ ਹੈ ਵੈਸੇ, ਵੈਸੇ ਰਾਇਤਾ ਤਾਂ ਹਰ ਇੱਕ ਚੀਜ਼ ਦਾ ਬਣ ਜਾਂਦਾ ਕਈ ਨਟ ਟਮਾਟਰ ਵਗੈਰਾ ਪਾ ਕੇ ਵੀ ਬਣਾਉਂਦੇ ਨੇ
ਨਹੀਂ ਮੈਨੂੰ ਲੱਗਦਾ ਹੈ ਕਿ ਜੇ ਰਾਇਤਾ ਮੈਨੂੰ ਜਾਂ ਪ ਲੱਗਿਆ ਅਹ ਟਰਾਈ ਕਰਕੇ ਤਾਂ, ਚੀਰਾ ਪਾ ਕੇ ਜਿਆਦਾ ਵਧੀਆ ਲੱਗਦਾ ਟੇਸਟ
ਹਾਂ ਨੀ ਉਹ ਟੇਸਟੀ ਹਾਂਜੀ ਟੇਸਟ ਬਣ ਜਾਂਦਾ ਆ ਵੈਸੇ ਉਹੀ ਆ ਕਿ ਅਲੱਗ- ਅਲੱਗ ਟੇਸਟ ਹੁੰਦਾ ਆ ਹਰ ਕਿਸੇ ਦਾ ਕੋਈ ਜਿਆਦਾ ਸਪਾਈਸੀ ਖਾਂਦਾ ਕੋਈ ਨੋਰਮਲ ਖਾਂਦਾ।
ਠੀਕ ਹੈ, ਚਲੋ ਫਿਰ ਤਾਂ ਫਲ ਫਰੂਟ ਵਧੀਆ ਵੀ ਹੈ ਫਲ ਫਰੂਟ ਦੁਪਹਿਰੇ ਖਾਓ ਕੈਂਦੇ ਵੱਧ ਤੋਂ ਵੱਧ। ਕਿਉਂਕਿ ਇਸ ਟਾਈਮ ਸਭ ਤੋਂ ਜਿਆਦਾ ਵੱਧ ਗਰਮੀ ਹੁੰਦੀ ਐ, ਤੇ ਇਸ ਟਾਈਮ ਆਪਾਂ ਜੇ ਹਨਾ ਜੇ ਕੁਛ ਖਾਣਾ ਹੈ ਤਾਂ ਉਹ ਸੁੱਕੀ ਚੀਜ਼ ਤੋਂ ਵਧੀਆ ਨਾ ਕੋਈ ਵਾ ਬੋਟਰ ਵਾਲੀ ਆਪਾਂ ਕੋਈ ਚੀਜ਼ ਖਾਈਏ ਜਿਹਨਾ ਬੋ
ਹ ਹਾਂਜੀ, ਜਿਵੇਂ ਮਤਲਬ ਕਾਫ਼ੀ ਤਾਂ ਨਾ ਮਤਲਬ ਜਿਵੇਂ ਹੁੰਦੇ ਆ ਕਿ ਚਲੋ ਆਪਾਂ ਤਾਂ ਇੰਨਾ ਕੁਛ ਨਹੀ ਕਰਦੇ ਬਟ ਕਈਂ ਬਿਲਕੁਲ ਮਤਲਬ ਸਿੰਪਲ ਪਲੇਨ ਈ ਸੈਲਡ ਵਗੈਰਾ ਖਾਂਦੇ ਨੇ ਕਿ ਉਹ 'ਚ ਮਤਲਬ ਜਿਵੇਂ ਪੱਤੇ ਵਗੈਰਾ ਹੋ ਗੇ ਹਨਾ ਕਾਫੀ ਸਬਜ਼ੀਆਂ ਦੇ ਖੀਰਾ ਹੋ ਗਿਆ ਟਮਾਟਰ ਇਹਨਾਂ ਦਾ ਈ ਸੈਲਿਡ ਖਾਂਦੇ ਨੇ। ਬਟ ਹਾਂਜੀ ਬਟ ਆਪਾਂ ਤੇ ਹਾਂਜੀ- ਹਾਂਜੀ, ਹਾਂਜੀ ਜਿਵੇਂ ਹਨਾ ਕਈ ਪਾਲਕ ਵਗੈਰਾ ਵੀ ਪਾ ਲੈਂਦੇ ਨੇ ਜਿਹਨਾਂ ਦੀ ਹੁੰਦੀ ਐ। ਬਰੋਕਲੀ ਹੋ ਗਈ ਹਾਂਜੀ ਬਰੋ ਕਲੀ ਹੋ ਗਈ ਜਿਵੇਂ
ਹੂੰਮ ਸਈ ਕਿਆ।
ਪਰ ਆਪਾਂ ਤਾਂ ਈ ਹਾਂਜੀ- ਹਾਂਜੀ। ਆਪਾਂ ਤਾਂ ਪਿੰਡਾਂ ਵਾਲੇ ਬਸ ਮਤਲਬ ਰੋਟੀ ਦੇ ਨਾਲ ਈ ਸੈਲਡ ਖਾਂਦੇ ਆ ਕਿ ਪਿਆਜ ਹੋ ਗਈ ਕ ਕੜੀ ਖੀਰਾ ਪਿਆਜ ਟਮਾਟਰ ਇਹ ਸਭ ਹੋ ਗਿਆ
ਹਾਂ ਛੈਹਿਰੀ ਲੋਕ ਜਿਆਦਾ ਖਾਂਦੇ ਨੇ ਮਤਲਬ ਹੈਲਥ ਕੋਨਸ਼ੀਅਸ ਨੇ ਮੈਨੂੰ ਲੱਗਦਾ ਪਿੰਡਾਂ ਦੇ ਲੋਕ ਇੰਨਾ ਧਿਆਨ ਨੀ ਕਰਦੇ। ਤੇ ਸਿਹਤ ਵਲ
ਹਾਂਜੀ ਹਾਂ ਬਿਲਕੁਲ। ਆਪਣੇ ਤਾਂ ਏ ਨੀ ਪਤਾਂ ਕਿ ਅਗਰ ਕੰਮ ਤੇ ਚਲੇਂ ਜਾਂਣ ਤਾਂ, ਨੌ ਵਜੇ ਦੀ ਰੋਟੀ ਗਿਆਰਾਂ ਵਜੇ ਖ਼ਾਣ ਖੇਤਾਂ ਚ ਪਤਾਂ ਨੀਂ ਕਦੋਂ ਖ਼ਾਣ ਕਦੋਂ ਨਾ ਖਾਣ।
ਸਹੀ ਕਿਆ।
ਕਿਉਂਕਿ ਇੱਕ ਟਾਇਮ ਆਪਣਾਂ ਹੈ ਨੀ ਨਾ ਕੀ ਪਤਾਂ ਨੀ ਓਨਾਂ ਨੂੰ ਹੁਣ ਜਿਵੇਂ
ਓ ਫੇਰ ਵੀ ਤੰਦਰੁਸਤ ਜ਼ਿਆਦਾ ਹੁੰਨੇ ਆ ਸਹਿਰੀ ਲੋਕਾਂ ਤੋਂ, ਓਦਾ ਕਾਰਨ ਏਹੀ ਆ ਕਿ ਵੀ ਓ ਮਿਲਾ ਵਟੀ ਚੀਜ਼ਾਂ ਜਾਦਾ ਖਾਂਦੇ ਨੇ, ਆਪਾਂ ਘਰੇ ਬਣੀਆਂ ਹੋਈਆਂ ਚੀਜ਼ਾਂ ਜਾਦਾ ਖਾਂਨੇ ਆ, ਤਾਂ ਵੀ ਫਰਕ ਹੈ ਜੀ ਬਹੁਤ।
ਕਿਉਕਿ ਹੁਣ ਦੇਖਲੋ ਆ ਪਿੰਡਾਂ ਦੇ ਵਿੱਚ ਤਾਂ ਬਹੁਤ ਘਰਾਂ ਦੇ ਤਾਂ ਹਨਾ ਮੱਝਾਂ ਵਗੈਰਾ ਹੈਗੀਆਂ ਨੇ ਤਾਂ ਘਰ ਦਾ ਹੀ ਦੁੱਧ, ਮੱਖਣ, ਪਨੀਰ, ਕਿੰਨਾ ਕੱਛ ਹੁੰਦਾ ਐ।
ਹਾਂਜੀ।
ਉਹਨਾਂ ਨੂੰ ਤਾਂ ਡੇਅਰੀ ਚੋ ਈ ਲੈਣਾ ਪੈਂਦੀ ਹਰ ਇੱਕ ਚੀਜ਼।
ਸਹੀ ਕਿਹਾ ਮਿਲਾਵਟ ਵੀ ਬਹੁਤ ਹੋ ਰਹੀ ਆ ਅੱਜ ਕੱਲ ਤੁਹਾਂਨੂੰ ਪਤਾਂ ਈ ਐ, ਕੁੱਛ ਦੁੱਧ ਦੇ ਵਿੱਚ ਦੁੱਧ ਹੀ ਨੀ ਹੁੰਦਾ, ਹਨਾ। ਏਨੀਂ ਜਿਆਦਾ ਆ ਮਿਲਾਵਟ ਚੱਲ ਰਈ ਐ।
ਹਾਂਜੀ ਮਤਲਬ ਓਈ ਆ ਕਿ ਚਲੋ ਆਪਾਂ ਪਿੰਡਾਂ ਨੇ ਤਾਂ ਬਹੁਤ ਫਰੈਸ਼ ਚੀਜ਼ਾਂ ਖਾ ਰੇ ਆ ਸਬਜ਼ੀਆਂ ਵੀ ਘਰ ਦੀਆਂ ਖਾ ਰੇ ਆਂ ਤੇ ਦੁੱਧ ਵਗ਼ੈਰਾ ਵੀ, ਬਾਹਰ ਦੇ ਜੇ ਸ਼ਹਿਰ ਵਾਲਿਆਂ ਦੇ ਦੇਖ -ਓ ਮਾਰਕੀਟ ਚ ਜਾਂਦੇ ਨੇ ਤਾਂ ਏ ਨੀ ਪ ਤਾਂ ਇੱਕ ਦੋ ਦਿਨ ਦੀ ਸਬਜ਼ੀ ਲੈ ਆਂਦੇ ਨੇ ਜਿਹੜੀ ਪੁਰਾਣੀਂ ਹੁੰਦੀਂ ਐ।
ਸਈ ਕਿਆ।
ਹੂੰ।
ਸਾਡੇ ਤਾਂ ਸਾਰਾ ਫਲ ਫਰੂਟ ਜੋ ਵੀ ਐ ਘਰ ਘਰੇ ਹੀ ਹੁੰਦਾ ਐ। ਬਣਿਆਂ ਹੋਇਆਂ ਸਾਰਾਂ ਪ੍ਰੋਪਰ, ਘਰੇ ਈ ਹੀ ਸਬਜ਼ੀਆਂ ਲਾਈਆਂ ਹੋਈਆਂ ਨੇ ਸਾਰੀਆਂ, ਅਸੀਂ ਤਾਂ ਉਹੀਂ ਵਧੀਆਂ ਆਪਦਾ ਖਾਂਨੇ ਆ।
ਹਾਂਜੀ ਵਧੀਆਂ- ਵਧੀਆਂ ਅੱਛਾ ਫੇਰ ਰਾਤ ਨੂੰ ਤੁਸੀਂ ਕਿੰਨੇ ਵੱਜੇ ਕਰ ਲੈਂਦੇ ਹੋ ਡਿਨਰ?
ਡਿੰਨਰ ਦਾ ਟਾਇਮ ਸੱਤ ਜਾਂ ਸਾਢੇ ਅੱਠ ਤੱਕ ਮਤਲਬ ਸਾਢੇ ਅੱਠ ਜਾਂ ਨੌ ਤੱਕ ਮੈਂ ਕਰ ਲੈਂਨੀ ਆ
ਹੂੰ, ਨਹੀਂ ਚਲੋਂ ਵਧੀਆਂ ਹਾਂਜੀ ਫੇਰ ਉਸ ਤੋਂ ਬਾਅਦ ਮਤਲਬ ਥੋੜਾਂ ਬਹੁਤ ਸੈਰ ਵਗੈਰਾ ਕਰ ਲੈਂਦੇ ਹੋਣੇ?
ਹਾਂ ਫੇਰ ਉਹ ਤੋਂ ਬਾਅਦ ਸੈਰ ਵਗੈਰਾ ਕਰ ਲੈਂਣੇ ਆ, ਖੇਤ ਨੇ ਉਰੇ ਘੁੰਮ ਕੇ ਆਉਣੇ ਹੁੰਨੇ ਆ।
ਹਾਂਜੀ- ਹਾਂਜੀ ਚਲੋਂ ਵਧੀ ਵਧੀਆਂ ਹੀ ਆ ਆਪਣੀਂ ਸਿਹਤ ਤੇ ਵੀ ਧਿਆਂਨ ਦੇਣਾਂ ਚਾਹੀਂਦਾ।
ਹਾਂ ਸਹੀ ਕਿਆ, ਨਹੀਂ ਜ਼ਰੂਰੀ ਹੈ ਬਹੁਤ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਐ। ਬਿਮਾਰੀਆਂ ਨੀ ਲੱਗਦੀਆਂ ਫਿਰ।
ਹਾਂਜੀ -ਹਾਂਜੀ। ਚਲੋ ਠੀਕ ਹੈ, ਹਾਂਜੀ -ਹਾਂਜੀ ਮੈਂ ਵੀ ਹਾਂ -ਹਾਂ ਜ਼ਰੂਰ ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ ਮੈਨੂੰ ਥੈਂਕ ਯੂ। ਹਾਂਜੀ ਚਲ ਠੀਕ ਹੈ, ਸਤਿ ਸ਼੍ਰੀ ਅਕਾਲ।
ਕੱਲ ਦੀ
ਹਾਂਜੀ- ਹਾਂਜੀ।